ਹੋ
ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚ ਚੱਲੇ
ਮੈਂ ਵਧੀਆ, ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ?
ਮੈਂ ਠੀਕ ਆ, ਹੋਰ ਕੀ ਕਰਦਾ
ਹਾਂਜੀ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ।
ਤੈਨੂੰ
ਹਲਕੀ ਜਿ ਆ ਰਹੀ ਹੈ ਆਵਾਜ਼ ਤੁਹਾਡੇ, ਸੁਣਾਈ ਨਹੀਂ ਦੇ ਰਿਹਾ ਕੁਛ।
ਅੱਛਾ, ਹੁਣ ਤਾਂ ਹੁਣ ਸਹੀ ਆ ਰਹੀ ਹੈ।
ਨਹੀਂ, ਹਜੇ ਵੀ ਘਟਤੀ ਆ ਰਹੀ ਏ।
ਮੈਨੂੰ ਲੱਗਦਾ, ਕੁਛ ਨੈਟਵਰਕ ਪ੍ਰੋਬਲਮ ਏ। ਹੈਲੋ।
ਪ੍ਰੋਬ
ਹਾਂਜੀ, ਹੋਰ ਮੈਂ ਕਹਿ ਰਹੀ ਸੀ ਕਿ, ਉਸ ਦਿਨ ਮੈਂ ਤੁਹਾਡੇ ਘਾਰ ਆਈ ਸੀ ਨਾ? ਹੈਲੋ। ਹੈਲੋ। ਹੈਲੋ।
ਅੱਛਾ ਮੈ
ਹੈਲੋ।